ਹੈਲੋ।
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਓ ਜੀ?
ਹਾਂਜੀ- ਹਾਂਜੀ ਤੁਸੀਂ ਕਿਵੇਂ ਹੋ? ਮੈਂ ਠੀਕ ਹਾਂ।
ਬਸ ਜੀ ਵਧੀਆ। ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ, ਮੈਂ ਐਸੇ ਪੜ੍ਹ ਰਹੀ ਸੀਗੀ ਇੱਕ।
ਅੱਛਾ, ਕਾਹਦੇ ਬਾਰੇ।
ਫੋਨ ਦੀ ਵਰਤੋਂ।
ਅੱਛਾ ਫੋਨ ਦੀ ਵਰਤੋਂ ਬਾਰੇ।
ਮਤਲਬ ਸਮਝਾ ਰਹੀ ਸੀ ਬੱਚਿਆਂ ਨੂੰ ਇਹਦੇ ਬਾਰੇ, ਬੱਚੇ ਬੈਠੇ ਸੀ ਪੜਨ ਮੇਰੇ ਕੋਲ। ਉਹਨਾਂ ਨੂੰ ਬੱਸ ਰਿਸੀ ਵੀ ਦੇਖੀ ਹੈ ਕਿ ਨਹੀਂ।
ਅੱਛਾ।
ਵੀ ਤੁਸੀਂ ਕਿਤਾਬੀ ਲ ਲੋ ਮਤਲਬ। ਆਸ ਪਾਸ ਬੱਚਿਆਂ ਨੂੰ ਵੀ ਪਤਾ ਹੀ ਹੈ ਜਾਂ ਸਾਰਿਆਂ ਨੂੰ ਵੀ ਪਤਾ ਹੀ ਹੈ ਵੀ ਇਹਦਾ ਬਾਲ ਹੀ ਵਰਤੋਂ ਕਰਨ ਨਾਲ। ਕੀ ਹੈ ਇਹਦੀ ਘੱਟ ਵਰਤੋਂ ਕਰਨ ਨਾਲ ਵੀ ਕੀ ਹੁੰਦਾ। ਇਹਦੀ ਨਾ ਵਰਤੋਂ ਕਰੀਏ ਤਾਂ ਵੀ ਆਪਾਂ ਨੂੰ ਕੀ ਕੀ ਨੁਕਸਾਨ ਆ ਫਾਇਦੇ ਆ ਉਹ ਸਾਰਾ ਦੱਸ।
ਹਾਂਜੀ ਇਹ ਤਾਂ ਹੈ ਜੀ ਅੱਜ ਕੱਲ੍ਹ। ਫਾਇਦੇ ਨੁਕਸਾਨ ਵੇਖਣੇ ਪੈਂਦੇ ਹਰੇਕ ਚੀਜ਼ ਦੇ ਪਰ ਹੈ ਚਲੋ ਕਹਿ ਸਕਦੇ ਹਾਂ ਫਾਇਦੇ ਹੀ ਵਾਧੂ ਆ। ਨੁਕਸਾਨ ਵੀ ਹੈ ਜੀ ਜੇ ਆਪਾਂ ਜੇ ਉਹ ਦੀ ਦੁਰਵਰਤੋਂ ਕਰਾਂਗੇ ਤਾਂ ਨੁਕਸਾਨ ਤਾਂ ਹੋਣਗੇ ਜੀ ਆਪੇ।
ਦੁਰ ਸਹੀ ਗੱਲ ਆ ਮੈਂ ਤਾਂਹੀ ਨਾ ਮਤਲਬ? ਭਾਵੇਂ ਜੋ ਮਰਜ਼ੀ ਉਮਰ ਦਾ ਹੋਵੇ ਜਨ। ਇਹ ਜਿਹੜਾ ਮੰਰਜੀ ਉਮਰ ਦਾ ਸਾਨ ਹੋਵੇ ਉਹ ਤਾਂ ਫੇਿਰ। ਕਿ ਵਰਤੋਂ ਕਰ ਲਏਗਾ ਤਾਂ ਨੁਕਸਾਨ ਹੀ ਹੈ ਇਹਦਾ ਹਰ ਤਰ੍ਹਾਂ ਦਾ। ਨਿਗਾਹ ਵਾਲੇ ਪਾਸੋਂ ਵੀ ਬੰਦਾ ਗਿਆ ਦਿਮਾਗ ਵੀ ਉਹਦਾ ਗਿਆ। ਟਾਈਮ ਵੀ ਉਹਦਾ ਬਰਬਾਦ ਹੋਇਆ ਸਾਰਾ ਕੁਛ ਹੀ।
ਹੁਣ ਦੇਖੋ ਨਾ ਫੋਨ ਦੇ ਮਤਲਬ ਫਾਇਦੇ ਤਾਂ ਵਾਧੂ ਹੈ ਹੁਣ। ਕਿਸੇ ਨੇ ਪੜ੍ਹਨਾ ਹੋਵੇ ਦੇਖੋ ਪੜ੍ਹ ਵੀ ਸਕਦਾ ਆਰਾਮ ਨਾਲ ਫੋਨ ਤੇ ਜਿਵੇਂ ਕਲਾਸਾਂ ਕਲੂਸ। ਲਾਉਣੀਆਂ ਹੋਵੇ ਔਨਲਾਈਨ ਠੀਕ ਹੈ ਨਾ ਅਤੇ ਹੁਣ ਕਿਸੇ ਨੇ ਉਹ। ਤੇ ਜਿਵੇਂ ਸ਼ੋਪਿੰਗ ਵਗੈਰਾ ਕਰਨੀ ਹੋਵੇ ਉਹ ਵੀ ਕਰ ਸਕਦਾ।
ਹਾਂ ਮੈਂ ਉਹੀ ਕਹਿ ਰਹੀ ਨਾ ਵੀ ਲੋਕਾਂ ਦਾ। ਸਰਦਾ ਨੀ ਗਾ ਫੋਨ ਬਿਨਾਂ ਅੱਜ ਤਾਂ ਇਹੋ ਜਿ ਹੀ ਟਾਈਮ ਆ ਵੀ ਲੋਕੀ। ਜੋ ਮਰਜ਼ੀ ਹੋਣ ਕਿਉਂਕਿ। ਨੇੜੇ ਬੈਠੇ ਬੰਦਾ ਮਤਲਬ ਇੱਥੇ ਹੋਵੇ ਉਹ ਤਾਂ ਚਲੋ ਗੱਲਬਾਤ ਹੋ ਜਾਵੇ ਪਰ ਦੂਰ ਬੈਠੇ। ਗੱਲ ਕਰਨੀ ਹੋਵੇ ਉਦੇ ਨਾਲ। ਚੰਗੀਆ ਮੰਨਦੀਆਂ ਸਾਂਝੀਆਂ ਕਰਨੀਆਂ ਹੋਣ। ਉਹ ਤੇ ਫਿਰ ਫੋਨ ਰਾਹੀਂ ਹੀ ਹੋ ਸਕਦੀ ਹੈ ਹੋਰ ਤਾਂ ਮੋਬਾਇਲ ਦੇ ਬਿਨਾਂ ਤਾਂ ਹੋਈ ਨਹੀ ਸਕਦੀ ਉਹ।
ਪਹਿਲਾਂ ਸੱਤ ਸਮੁੰਦਰਾਂ ਪਾਰ ਕਿੱਥੇ ਗੱਲ ਹੁੰਦੀ ਸੀ ਕਿਸੇ ਨਾਲ। ਹੁਨ ਤਾਂ ਸਿੱਧਾ ਵੀਡੀਓ ਕੋਲ ਵੀ ਬੰਦਾ ਲਾ ਲੈਂਦਾ ਹੁਣ। ਫੋਨ ਫੁਨ ਆ ਗਿਆ ਨਾ ਨੈਟ ਨੁੱਟ ਪੈ ਕੇ ਹੁਣ ਤਾਂ ਉਹਨਾਂ ਦੀ ਸ਼ਕਲ ਸ਼ੁਕਲ ਵੇਖ ਜਾਂਦੀ ਆ। ਪਹਿਲਾਂ ਤਾਂ ਸ਼ਕਲ ਛੱਡੋ ਕਿੰਨੇ ਕਿੰਨੇ ਸਾਲ ਤੱਕ ਗੱਲ ਨੀ ਹੁੰਦੀ ਸੀਗੀ। ਜਦੋਂ ਆਉਂਦੇ ਸੀ। ਉਦੋਂ ਗੱਲ ਹੁੰਦੀ ਸੀਗੀ ਫਾਇਦੇ ਤਾਂ ਹੈ ਜੇ ਅੋਨਲਾਇਣ। ਕੀ ਕਹੀਏ ਪਹਿਲਾਂ ਦੇਖੋ ਨਾ ਪਹਿਲਾਂ ਚਿੱਠੀਆਂ ਰਾਹੀਂ ਤਾਂ ਗੱਲ ਹੁੰਦੀ ਸਾਰੇ ਪਾਸੇ। ਤੇ ਚਿੱਠੀਆਂ ਤੁਸੀਂ ਦੇਖ। ਦੇਖੋ ਜਦੋਂ ਤੱਕ ਚਿੱਠੀਆਂ ਪਹੁੰਚ ਦੀਆਂ ਕਿੰਨਾ ਟਾਈਮ ਬੀਤ ਜਾਂਦਾ ਸੀਗਾ ਦਸ ਦਸ ਚੌਦਾਂ ਚੌਦਾਂ ਦਿਨ। ਹੁਣ ਤਾਂ ਇੱਕ ਮਿੰਟ ਲੱਗਦਾ ਇੱਧਰੋਂ ਰਿੰਗ ਜਾਏ ਉੱਧਰੋਂ ਚਕੀ ਜੇ ਤੇ ਆਰਾਮ ਨਾਲ ਬੰਦਾ ਗੱਲ ਕਰ ਲੈਂਦਾ।
ਸਹੀ ਗੱਲ ਆ ਚਿੱਠੀਆਂ ਰਾਹੀਂ ਬੰਦੇ ਮਤਲਬ ਬਹੁਤ। ਪਰ ਐਵੇਂ ਆ ਵੀ ਇੱਕ ਨਾ। ਚਲੋ ਫਾਇਦਾ ਵੀ ਹੋਇਆ ਪਰ ਇੱਕ ਸਕੂਨ ਏ ਨਾ ਜਿਹੜਾ ਉਹ ਛਿਨ ਗਿਆ ਉਹ। ਮਤਲਬ ਚਲਾ ਗਿਆ ਬੰਦਿਆਂ ਤੋਂ ਜਾਂ ਫਿਰ। ਮਤਲਬ ਫੋਨ ਦੇ ਇੱਕ ਆਦਿ ਗੁਲਾਮ ਬਣ ਗਏ ਨਾ ਜਿੱਥੇ। ਥੇ ਉਹ ਉਹ ਗੱਲ ਗ਼ਲਤ ਜਿਹੀ ਹੋ ਗਈ ਆ ਵੀ ਲੋਕੀ ਜਿਹੜੇ ਦੀ। ਗ਼ਲਤ ਤਰ੍ਹਾਂ ਇਹਦੀ ਇਹਦਾ ਦੁਰਪਯੋਗ ਕਰ ਰਹੇ ਨੇ ਨਾ ਜਿਹੜੀ ਮਤਲਬ ਜਿਸ ਚੀਜ਼ ਨੂੰ ਦੇਖ ਕੇ ਬਣਾਇਆ ਗਿਆ ਸੀ ਜਾਂ ਫਿਰ ਇਹ ਬਣਿਆ ਹੋਇਆ। ਉਸ ਹਿਸਾਬ ਨਾਲ ਲੋਕੀ ਜੇ ਨਹੀਂ ਇਹਨੂੰ ਕਰ ਰਹੇ ਨਾ ਸਹੀ ਤਾਂ ਉਹ। ਤਾਂ ਫਿਰ ਫਾਇਦੇ ਕੀ ਘਾਟੇ ਚ ਹੀ ਜਾ ਰਿਹਾ ਸਬ।
ਉਹ ਤਾਂ ਹੈ ਜੀ ਦੇਖੋ ਨਾ ਅੱਜ ਕੱਲ ਫਰੋਡ ਵੀ ਤਾਂ ਫੋਨ ਥਰੂ ਹੀ ਹੁੰਦੇ ਆ ਹੁਣ ਜਿਵੇਂ। ਕਿਸੇ ਦੇ ਬੈਂਕ ਖਾਤੇ ਨਾਲ ਕੋਈ ਸਿਮ ਲਿੰਕ ਹੈਗੀ ਆ। ਹੁਣ ਓਨਾਂ ਨੂੰ ਮੈਸਜ ਮੂਸੀਜ ਜਾਂ ਕੋਈ ਪਾ ਦਿੰਦੇ ਆ ਕੋਈ ਲਿੰਕ ਓਹੋ ਜਿਆ। ਤੇ ਓ ਅੱਜ ਕੱਲ ਕਈ ਤਾਂ ਪੜ੍ਹੇ ਲਿਖੇ ਵੀ ਨੀ ਹੁੰਦੇ, ਠੀਕ ਐ ਨਾ ਓਨੂੰ ਕਲਿੱਕ ਕਰ ਦਿੰਦਾ, ਜਿਵੇਂ ਕੋਈ ਕੈ ਦਿੰਦਾ ਲੋਟਰੀ ਲੂਟਰੀ ਤਾਨੂੰ ਲੱਗ ਗੀ ਐ ਜੀ, ਜੇ ਤਾਨੂੰ ਚਾਈਦਾ ਤਾਂ ਤੁਸੀਂ ਏੰਦੇ ਤੇ ਲਿੰਕ ਤੇ ਕਲਿੱਕ ਕਰੋ। ਤੇ ਹੁਣ ਓ ਬੰਦਾ ਲਿੰਕ ਤੇ ਕਈ ਵਾਰੀ ਕਲਿੱਕ ਕਰ ਦਿੰਦਾ। ਤੇ ਓ ਨਜ਼ਾਣੇ ਪਤਾ ਨੀ ਓਦੇ ਸਾਰੇ ਖਾਤੇ ਚੋਂ ਪੈਸੇ ਉੱਡ ਜਾਂਦੇ ਨੇ, ਏ ਰੌਲਾ ਵੀ ਤਾਂ ਦੇਖੋ ਨਾ ਕਿੰਨਾ ਮਾੜੀ ਚੀਜ਼ ਏ। ਹੁਣ ਮੋਬਾਇਲ ਦੇ ਆਣ ਨਾਲ ਏ ਚੀਜ਼ ਹੋਣ ਲੱਗ ਗੀ। ਓਤੋਂ ਤੁਸੀ ਦੇਖੋ ਕਈ ਤਾਂ ਫੋਨ ਲਾ ਲੈਂਦੇ ਨੇ। ਕਈ ਕੈ ਦਿੰਦੇ ਸਰ ਤਾਨੂੰ ਅਹੀਂ ਕੇ ਬੀ ਸੀ ਤੋਂ ਬੋਲ ਰਏ ਆਂ, ਏਥੋਂ ਬੋਲਦੇ ਆਂ ਤਾਨੂੰ ਲੋਟਰੀ ਲੱਗੀ ਐ ਜੀ। ਤੁਸੀਂ ਬਸ ਓ ਟੀ ਪੀ ਸ਼ੇਅਰ ਕਰਦੋ। ਦੇਖੋ ਨਾ ਫੋਨ ਤੇ ਇੱਕ ਓ ਟੀ ਪੀ ਦੇ ਨਾਲ ਕਿੰਨੇ ਫਰੋਡ ਹੋ ਜਾਂਦੇ ਨੇ।
ਓਹੀ ਤਾਂ ਅੱਜ ਕੱਲ੍ਹ ਤਾਂ ਕੋਲਰ ਟਿਊਨਾ ਵੀ ਓਹੋ ਜੀਆਂ ਲਾਈਆਂ ਵੀਆਂ ਵੀ ਮਤਲਬ ਏਨਾ ਜ਼ਾਦਾ ਏ ਚੀਜ਼ ਵੱਡੇ ਪੱਧਰ ਤੇ ਵੱਧ ਗੀ ਏ ਨਾ। ਵੀ ਲੋਕਾਂ ਨੂੰ ਸਚੇਤ ਕਰਨਾ ਕਿੰਨਾ ਜ਼ਰੂਰੀ ਹੋ ਗਿਆ ਵੀ ਲੋਕੀ ਜੇੜੇ ਆਮ ਜੇੜੇ ਅਨਪੜ੍ਹ ਜੜੇ ਏਨੇ ਨਈ ਪੜ੍ਹੇ ਲਿਖੇ, ਪਰ ਜਿਨ੍ਹਾਂ ਨੂੰ ਫੋਨ ਰੱਖਣ ਦਾ ਸ਼ੌਕ ਕਾ ਜਾਂ ਫੇਰ ਜਿੰਨਾਂ ਨੂੰ ਪਤਾ ਵੀ ਅਸੀਂ ਮਤ ਮਤਬ ਦੂ ਇੱਕ ਦੂਜੇ ਨਾਲ ਸਾਡੀ ਬਾਤਾਂ ਹੋ ਜਾਣਗੀਆਂ। ਅਸੀਂ ਸ਼ਕਲਾਂ ਮਤਲਬ ਜਿਵੇਂ ਤੁਸੀਂ ਵੀਡੀਓ ਕਾਲ ਕੈ ਰੇ ਓ ਏ ਸਭ ਹੋਏ ਨਾ, ਜਿੰਨਾਂ ਨੂੰ ਨਈ ਪਤਾ ਓ ਤਾਂ ਮੂੰਹ ਚੱਕ ਕੇ ਦੇ ਵੀ ਦਿੰਦੇ ਐ, ਫੇਰ ਓਨਾ ਨੂੰ ਪਤਾ ਈ ਨੀ ਨਾ ਓਨੂੰ ਦੱਸਿਆ ਕਿਸੇ ਨੇ। ਨਾ ਇਹ ਤਾਂ ਮਲਬ ਏਨਾ ਵੱਡੇ ਲੈਵਲ ਤੇ ਏ ਚੀਜ਼ਾਂ ਹੋ ਰੀਆਂ ਨੇ ਅੱਜ ਦੇ ਟੈਮ ਤੇ। ਦੂਜਾ ਜਵਾਕਾਂ ਵੱਲ ਤਾਂ ਬਈ ਏ ਫੋਨ ਨੇ ਤਾਂ ਬੇੜਾ ਗਰਕ ਈ ਕਰ ਤਾਂ ਜਵਾਕਾਂ ਦੇ ਵਰਤਮਾਨ ਸਮੇਂ ਦਾ ਬੱਚੇ ਬੋਤ ਟੈਮ ਖਰਾਬ ਕਰਦੇ ਨੇ ਏਦੇ 'ਚ ਜਿੱਥੇ ਖੇਡ ਡਦੇ ਨੀ ਏ ਅੰਦਰ ਈ ਬੈਠੇ ਰੈਂਦੇ ਨੇ, ਫੋਨਾਂ 'ਚ ਈ ਲੱਗੇ ਰੈਂਦੇ ਨੇ, ਰੀਲਾਂ ਦੇਖ ਲੀਆਂ, ਯੂਟਿਊਬ ਤੇ ਸ਼ੋਟ ਜੇ ਅੱਜ ਕੱਲ ਚੱਲੇ ਪਏ ਏ ਦੇਖ ਲੇ। ਕੁਛ ਨਾ ਕੁਛ
ਦੋ ਤਿੰਨ ਸਾਲ ਦੇ ਜਵਾਕ ਨੂੰ ਰੋਟੀ ਵੀ ਖਵਾਣੀ ਹੋਵੇ ਨਾ, ਓ ਮ ਮਾਂ ਪਿਓ ਫੋਨ ਫੜਾ ਦਿੰਦੇ ਕੀ ਚਲੋ ਸੋ ਆਰਾਮ ਨਾਲ ਰੋਟੀ ਖਾ ਲੈਣਗੇ, ਤੰਗ ਤਾਂ ਨਾ ਕਰਨਗੇ। ਪਰ ਓਨਾਂ ਨੂੰ ਏ ਨੀ ਨਾ ਪਤਾ ਦੇਖੋ ਓਨਾਂ ਤੇ ਕਿੰਨਾ ਮਾੜਾ ਅਸਰ ਹੁੰਦਾ ਗਿਆ ਏਦਾ। ਫੋਨ ਕਰਕੇ ਓ ਕੋਈ ਵੀ ਓਥੇ ਕਿਸੇ ਵੀ ਟੋਪਿਕ ਤੇ ਜੇ ਕੋਈ ਗਾਲ ਵੀ ਵਗੈਰਾ ਆ ਜਾਂਦੀ, ਓ ਬੱਚਾ ਸਿੱਖ ਜਾਂਦਾ ਛੋਟੀ ਉਮਰ ਚੀ।
ਸਿੱਖ ਜਾਂਦਾ ਸਈ ਗੱਲ ਆ, ਛੋਟੇ- ਛੋਟੇ ਬੱਚਿਆਂ ਨੂੰ ਅੱਜ ਕੱਲ੍ਹ ਬੋਤ ਔਖਾ ਵੀ ਜੇ ਆਪਾਂ ਕੈ ਰੱਖੀਏ ਵੀ ਓਨਾਂ ਨੂੰ ਓਨਾ ਨੂੰ ਨਈ ਪਤਾ, ਓਨਾਂ ਨੂੰ ਸਭ ਕੁਛ ਪਤਾ- ਸਭ ਕੁਛ। ਹਾਲਾਂਕਿ ਛੋਟੀ ਤੋਂ ਵੱਡੀ ਗੱਲ ਓਨਾਂ ਨੂੰ ਸਭ ਪਤਾ ਓਨਾਂ ਨੂੰ। ਗਲਤ ਗਲਤ ਹੈ ਬਈ ਅ ਸਮਾਜ ਕਿੱਥੇ ਜਾ ਰਿਆ ਏ ਹੁਣੇ ਤੋਂ ਈਂ। ਮਾਪੇ ਓਨੂੰ ਦੇ
ਆਹੋ ਹੁਣ ਛੋਟੇ ਛੋਟੇ ਜਵਾਕ ਨੇ, ਦੇਖੋ ਚਾਰ ਪੰਜ ਸਾਲ ਦੇ ਜਵਾਕ ਨੇ। ਓ ਤਾਂ ਜੜੇ ਆਪਾਂ ਨਾ ਆ ਅੱਖਰ ਨੀ ਨਾ ਸੁਣੇ ਸੀ ਗਰਲਫਰੈਂਡ ਗੁਲਫਰੈਂਡ ਦੇ, ਓਨੂੰ ਤਾਂ ਓ ਵੀ ਬੋਲਣ ਲਾ ਵਧੀਆ ਨੇ, ਸਮਝ ਨੀ ਆ ਰੀ ਓ ਸਿੱਖ ਕਿੱਥੋਂ ਰਏ ਨੇ, ਸਾਰਾ ਈ ਫੋਨ ਤੋਂ ਈ ਸਿੱਖ ਰਏ ਆ। ਏਹੀ ਤਾਂ ਨਾ ਬੋਤ ਮਾੜਾ ਹਾਲ ਕੀਤਾ ਹੋਇਆ।
ਧਿਆਨ ਦਿੱਤਾ ਹੋਏਗਾ, ਧਿਆਨ ਦਿੱਤਾ ਨਾ ਜਾਵੇ ਨਿਆਣੀ ਉਮਰ ਆ। ਓ ਤੇ ਹੁਣ ਏਹੀ ਆ ਬੱਚਾ ਜਾਂ ਤਾਂ ਸਿੱਖ ਲੇਗਾ ਜਾਂ ਵਿਗੜ ਜੇਗਾ, ਏਹੀ ਉਮਰ ਹੁੰ ਦੀ ਐ। ਤੇ ਬਸ ਏਦੇ ਵਿੱਚ ਈ ਜੇ ਤੁਸੀਂ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਕਰਨ ਲੱਗ ਜਓਗੇ ਨਾ ਫੇਰ ਤਾਂ ਤੁਸੀਂ ਕਿੱਥੇ ਸਵਰਨ ਆਲਾ ਤੁਹਾਡਾ ਭਵਿੱਖ ਅ ਪੜ੍ਹਨ ਚ ਜੀਅ ਲੱਗੇ ਨਾ ਤੁਹਾਡੇ ਤੁਸੀਂ ਕਿਸੇ ਹੋਰ ਨਾਲ ਗੱਲਬਾਤ ਕਰੋ ਬਸ ਫੋਨ ਹੀ ਜ਼ਿੰਦਗੀ ਹੋ ਜਾਂਦੀ ਫੇਰ ਬੰਦੇ ਦੀ।
ਫੋਨ ਚ ਨਵੀਆਂ ਨਵੀਆਂ ਚੀਜ਼ਾਂ ਆ ਗਿਆ ਗੇਮਾਂ-ਗੂਮਾਂ ਆ ਗਿਆਂ ਇੰਨੀਆਂ ਤਾਂ ਗੇਮਾਂ ਆਗੀਆ ਜੀ। ਆਹ ਬੱਚੇ ਪੰਜ ਪੰਜ ਮਿੰਟਾਂ ਬਾਦ ਤਾਂ ਫੋਨ ਫੜ ਲੈਂਦੇ ਗੇਮਾਂ ਖੇਡਣ ਨੂੰ।
ਹਾਂ ਨਾਲੇ ਪਾਗਲਾ ਵਾਂਗੂ ਪਬ ਜੀ ਪਬ ਜੀ ਵਰਗੀ ਗੇਮ ਹੋ ਗਈ ਫਾਲਤੂ ਹੀ ਲੋਕੀ ਆਪਣਾ ਟੈਮ ਖਰਾਬ ਕਰਦੇ ਆ ਉਹਦੇ ਚ ਵੀ ਉਹਨੂੰ ਬਲਾ
ਹਾਂ ਕਈ ਆ ਦੇਖੋ ਨਾ ਪੁਰਾਣੇ ਟੈਮ ਚ ਆ ਕਲੈਸ਼ ਹੋ ਪਲੈਨ ਕਿੰਨੀ ਚੱਲੀ ਸੀਗੀ ਜਦੋਂ ਆਈ ਆ ਹਜੇ ਵੀ ਲੋਕੀ ਮਗਰ ਪਏ ਹੋਏ। ਤੁਸੀ ਇਸ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਛੱਡੋ ਬੱ ਵੱਡੇ ਵੀ ਅੱਜ ਕੱਲ੍ਹ ਫੋਨ ਚ ਹੀ ਵੜੇ ਪਏ ਇਹਨਾਂ ਦੇ ਕਿਸੇ ਦਾ ਕੋਈ ਭ ਮਤਲਬ ਇੰਨੇ ਕੀ ਖੁੱਬੇ ਪਏ ਆ ਨਾ ਫੋਨ ਚ ਉਨਾ ਨੂੰ ਪਤਾ ਨੀ ਘਰ ਪਰਿਵਾਰ ਵੀ ਉਨਾਂ ਦੇ ਕੁ ਹੈਗਾ ਕਿ ਉਹਨਾਂ ਨਾਲ ਦੁੱਖ-ਸੁੱਖ ਸਾਂਝਾ ਕਰ ਲੀ ਏ ਨਾ ਉਹਨਾਂ ਨੂੰ ਐ ਚੱਲੋ ਆਪਦਾ ਫੋਨ
ਨਹੀਂ ਉਹੀ ਨਾ ਵੀ ਬੱਚਿਆਂ ਨੂੰ ਬਹੁਤ ਇਹ ਦਿਮਾਗੀ ਵਿਕਾਸ ਤਾਂ ਬੱਚਿਆਂ ਦਾ ਹੋ ਹੀ ਨੀਂ ਰਿਹਾ। ਤੇ ਉਹ ਬਸ ਬੜੇ ਹੀ ਫੋਨ ਹੀ ਕਿਉਂਕਿ ਤਾਂ ਦਿਮਾਗ ਇਹਦੇ ਚ ਆਪਦੀ ਐਨਰਜੀ ਪੌਂਅਦੇ ਕਿੰਨਾ ਨਾ ਕਿਸੇ ਨੂੰ ਬੁਲਾਉਣਾ ਨਾ ਕਿਸੇ ਨੂੰ ਕਰਨਾ। ਕੁਛ ਕੋਈ ਕੋ ਕਵੇ ਤਾਂ ਸੁਣਨਾ ਨੀ। ਬਸ ਰੋਟੀ ਖਾਣ ਵੇਲੇ ਵੀ ਦੱਸੋ ਹੁਣ ਉਹ ਨਾਟਕ ਚਾਹੀਦੇ ਚਲਾਣੇ ਆ ਜਾਂ ਫਿਰ ਆਹ ਰੀਲਾਂ ਚੱਲਦੀਆਂ ਰਹਿਣ ਫਿਲਮਾਂ ਚੱਲਦੀਆਂ ਰਹਿਣ ਬਸ ਜਿੱਥੇ ਤੱਕ ਠੀਕ ਸੀ ਨਾ ਇਹ ਚੀਜ਼ਾਂ ਨਈ ਆਈਆਂ ਸੀ। ਹਨਾ ਇਹ ਵੀ ਆਪਾਂ ਇਹ ਕਹਿਣੇ ਆ ਵੀ ਨਾ ਆਈਆਂ ਚੰਗੀਆਂ ਸੀ। ਤੇ ਕੀਪੈਡ ਆਲੇ ਫੋਨ ਹੋਣ ਘਰੇ ਉਹੀ ਬਹੁਤ ਆ ਜਦ ਤਾਂ ਮਾਪੇ ਨਾ ਬੱਚਾ ਜਦ ਤੱਕ ਦਸ-ਦਸ, ਪੰਦਰਾਂ- ਪੰਦਰਾਂ ਸਾਲ ਦਾ ਨਾ ਹੋਵੇ ਨਾ ਫੋਨ ਨਾ ਉਹਨੂੰ ਦੇਵੇ। ਕਿਸੇ ਵੀ ਤਰ੍ਹਾਂ ਦਾ ਕਲਾਸਾਂ ਲਾਣੀਆਂ ਜੋ ਵੀ ਬਹਾਨੇ ਹੋਣ
ਦੇਖੋ ਜੇ ਉਹਨਾ ਨੇ ਪੜ੍ਹਨਾ ਨਾ ਮਾਂ ਪਿਓ ਨੂੰ ਆਪ ਬਹਿਣਾ ਚਾਹੀਦਾ ਜੀ
ਨਈ ਉਹ ਤਾਂ ਹੈ ਪਰ ਫੇਰ ਵੀ ਮਤਲਬ ਜੇ ਇਹਦੀ ਲੋੜ ਕਿਉਂਕਿ ਅੱਜ ਕੱਲ ਮੈਂ ਤਾਂਹੀ ਤੁਹਾਨੂੰ ਕਹਿ ਰਹੀ ਨਾ ਵੀ ਇੱਕ ਭਾਗ ਬਣ ਚੁੱਕਾ ਕਾ ਜ਼ਿੰਦਗੀ ਦਾ ਹਰ ਕਿਸੇ ਦੀ
ਤੇ ਉਸ ਸਾਬ ਨਾਲ ਇਹਦੇ ਬਿਨਾਂ ਜੇ ਗੁਜ਼ਾਰਾ ਨਹੀਂ ਕਿਸੇ ਦਾ ਹੋ ਰਿਹਾ ਜਾਂ ਹੋ ਸਕਦਾ ਤਾਂ ਉੱਥੇ ਤਾਂ ਚਲੋ ਵਰ ਆਪਣਾ ਹੈ ਪਰ ਇੱਕ ਧਿਆਨ ਵੀ ਦੇਣ ਦੀ ਬਹੁਤ ਜਿਆਦਾ ਲੋੜ ਹੁੰਦੀ ਐ ਵੀ ਜਿੱਥੇ ਨਈ ਇਹਦੀ ਵਰਤੋਂ ਸਹੀ ਕਿਉਂਕਿ ਜੰਮਦੇ ਸਾਰ ਹੀ ਆਪਾਂ ਬੱਚੇ ਅੱਗੇ ਫੋਨ ਰੱਖ ਰਹੇ ਆ ਨਾ ਤਾਂ ਇਹ ਆਪਾਂ ਆਪਦੇ ਹੱ ਦੀ ਆਪਦੇ ਬੱਚੇ ਵਿਗਾੜ ਰਹੇ ਆ ਜਿਵੇਂ ਅੱਜ ਅੱਜ ਕੱਲ ਦੀ ਕੋਈ ਵੀ ਹੋਵੇ ਮਾਂ ਉਹਨੂੰ ਨਹੀਂ ਸਮਝ ਆ ਰਹੀ ਏਹ ਚੀਜ਼ ਉਹ ਤਾਂ ਕਹਿੰਦੀ ਵੀ ਬੱਚਾ ਟਿਕਿਆ ਹੋਇਆ ਵੀ ਬੈਠਾ ਤਾਂ ਸਹੀ ਆ ਉਹਨੂੰ ਕੰਮ ਕਰਨ ਚ ਕੋਈ ਦਿੱਕਤ ਨੀ ਦੇ ਰਿਹਾ ਕਿਉਂਕਿ ਉਹ ਇੱਕ ਪਾਸੇ ਆਪ ਹਲਕੇ ਹੋ ਰਹੇ ਨੇ ਪਰ ਉਹ ਆਪਦੇ ਬੱ ਬੱਚੇ ਨੂੰ ਬਹੁਤ ਤਰ੍ਹਾਂ ਵਿਗਾੜ ਰਹੇ ਨੇ। ਭਾਵੇਂ ਉਹ ਹੁਣੇ ਬਾਰਾਂ-ਬਾਰਾਂ ਸਾਲ ਦੇ ਜਵਾਕ ਨੇ, ਬਾਰਾਂ
ਕਝ ਨ੍ਹੀਂ ਲੈਣਾ ਚਾਹੁੰਦੇ ਆਵਦੇ ਤੇ ਕਿ ਉਹ ਮਤਲਬ ਉਹਨਾਂ ਨੂੰ ਕਿ ਸਾਨੂੰ ਕੋਈ ਤੰਗ ਨਾ ਕਰੇ।
ਏਹੀ ਨਾ ਦਸ ਸਾਲ ਤੋਂ ਲੈ ਕੇ ਆਪ ਪੰਦਰਾਂ ਵੀਹ ਸਾਲ ਦੇ ਬੱਚੇ ਏਹ ਤਾਂ ਫੇਰ ਕਿੰਨਾ ਕੁਛ ਕੁਛ ਗਲਤ ਵੀ ਦੇਖਦੇ ਆ ਫੋਨ ਚ ਏ ਕਿੰਨੀ ਗ਼ਲਤ ਵਰਤੋਂ ਵੀ ਕਰਦੇ ਆ ਫੋਨ ਦੀ
ਤੇ ਐਵੇਂ ਥੋੜੋਂ ਨਾ ਜਵਾਕ ਵਿਗੜੇ ਪਏ ਜੀ ਅੱਜ ਕੱਲ ਦੇ ਗਿਆਰਾਂ-ਗਿਆਰਾਂ ਬਾਰਾਂ-ਬਾਰਾਂ ਸਾਲਾਂ ਆਲਿਆਂ ਨੂੰ ਸਭ ਪਤਾ ਜਿਹੜੇ ਵੱਡਿਆਂ ਨੂੰ ਪਤਾ ਹੋਣਾ ਚਾਹੀਦਾ।
ਤਾਂਹੀ ਨਾ ਮਤਲਬ ਇਹ ਇਹ ਸਮਾਜ ਗ਼ਲਤ ਜਗ੍ਹਾ ਜਾ ਰਿਆ। ਗ਼ਲਤ ਜਗ੍ਹਾ ਜਾ ਰਿਹਾ ਤੇ ਕੀ ਕੀ ਹੋ ਸਕਦਾ ਇਹਦੇ ਕੀ ਕੀ ਨੁਕਸਾਨ ਨੇ ਸਭ ਨੂੰ ਪਤਾ ਪਰ ਫਿਰ ਵੀ ਬਹੁਤ ਧਿਆਨ ਨਾਲ ਜੇ ਬੱਚੇ ਦਾ ਮਤਲਬ ਦਿੱਤਾ ਜਾਵੇ ਨਾ ਉਹਦੇ ਉੱਤੇ ਪੂਰਾ ਇੱਕ ਰੋਬ ਦਿੱਤਾ ਦਿੱਤਾ ਜਾਵੇ ਇਸ ਚੀਜ਼ ਲਈ ਤਾਂ ਬੱਚੇ ਕੰਟਰੋਲ ਚ ਰਹਿਣ ਇੱਕ ਨਾ ਬੱਚੇ ਸ਼ਾਸਨ ਚ ਰਹਿਣਗੇ, ਪੂਰੇ ਡਿਸਪਲਿਨ 'ਚ ਇਹ ਇਹਦੀ ਵਰਤੋਂ ਘਟਾਈ ਗਈ।
ਇਹ ਨੀ
ਤਾਂ ਬੋਤ ਘੱਟ ਆ, ਤੇ ਤਾਂਹੀ ਐ ਨਾ ਆਪਣੇ ਛੋਟੇ ਨੀ ਤੇ ਵੀ ਐ ਵਿਗਾੜੇ ਇੰਨੇ ਹੋਏ ਆ ਜੋ ਉਹਨਾ ਨੂੰ ਚਾਹੀਦਾ ਉਹਨੂੰ ਲਿਆ ਕੇ ਦਿੱਤਾ ਹੋਇਆ। ਹਾਂ ਤਾਂ ਮਤਲਬ ਇੱਥੋਂ ਐ ਨਾ, ਵੀ ਮਾਪੇ ਜੇ ਸਹੀ ਹੋਣ ਨਾ ਬੱਚਿਆਂ ਨੂੰ ਉਹਨਾਂ ਨੂੰ ਆਦਤ ਦਿੱਤੀ ਜੋ ਉਹਨਾਂ ਨੇ ਆਪ ਕਦੇ ਨਹੀਂ ਉਹਨਾਂ ਨੂੰ ਮਿਲਿਆ ਉਹ ਚਾਹੁੰਦੇ ਸਾਡੇ ਬੱਚੇ ਬੱਚੇ ਨੂੰ ਨੋ ਵੰਚਿਤ ਰਹਿ ਸਕਦਾ ਬੱਚਾ ਇੱਥੋਂ ਪਰ ਵਿਗੜ ਜਾਏਗਾ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਤਾਂ ਨੀ ਉਹ ਚੀਜ਼ ਦਿੱਤੀ ਸ਼ਾਇਦ ਅ ਤੁਹਾਡੇ ਟਾਈਮ ਤਾਈ ਦੇਖਣਾ ਚਾਈਦਾ। ਵੀ ਆਪਾਂ ਨੂੰ ਕਿਉਂ ਕਿਨੀ ਕਿਸ ਚੀਜ਼ ਦੀ ਲੋੜ ਆ, ਬਾਕੀ ਕੋਈ ਨਾ ਜੀ ਸਤਿ ਸ੍ਰੀ ਅਕਾਲ।